ਹੈਲੋ, ਹੈਲੋ ਹਾਂਜੀ ਸਤਿ ਸ੍ਰੀ ਅਕਾਲ, ਮੈਮ।
ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਕੀ, ਹਾਂਜੀ ਹਾਂਜੀ। ਹੋਰ, ਕੀ ਕਰਦੇ ਪਏ ਸੀ?
ਕੁਛ ਨੀ, ਬਸ ਰੋਟੀ ਖਾਣ ਲੱਗੇ ਸੀ।
ਅੱਛਾ, ਅੱਜ ਕੀ ਬਣਾਇਆ ਫੇਰ?
ਆਜ ਅਸੀ, ਉਹ ਸ ਉਹ ਦਾਲ ਬਣਾਈ ਸੀ, ਮੂੰਗੀ ਧੋਤੀ।
ਅੱਛਾ, ਹੋਰ
ਹੋਰ, ਤੁਸੀਂ ਕੀ ਕਰਦੇ ਹੋ?
ਮੈਂ ਬਸ, ਰੋਟੀ ਬਣਾਉਣ ਲੱਗੀ ਸੀ।
ਅੱਛਾ।
ਹੋਰ, ਹੋਰ ਦੁਪਹਿਰੇ ਕੜੀ ਚਾਵਲ ਬਣਾਏ ਸੀ, ਦੁਪਹਿਰੇ ਕੜੀ ਚਾਵਲ ਬਣਾਏ ਸੀ। ਹੁਣ, ਥੋੜੀ ਜਿਹੀ ਘੜੀ ਪਈ ਹੋਈ ਸੀ, ਦਾਲ ਪਈ ਦੀ, ਹੋਰ
ਹੋਰ
ਪਰਾ ਬਸ, ਦੁਪਹਿਰ ਦੀ ਪਈ ਦੀ ਸੀ, ਉਹਦੇ ਨਾਲ ਹੀ ਖਾਵਾਂਗੇ। ਅੱਜ ਕੜੀ ਬੜੀ ਸਵਾਦ ਬਣੀ ਸੀ। ਬਜ਼ਾਰੋਂ ਲੱਸੀ ਲੈ ਕੇ, ਲੈ ਹੋਰ, ਪਕੌੜੇ-ਪਕੂੜੇ ਪਾ ਕੇ, ਬਹੁ ਟੇ ੁਸਟੀ ਬਣੀ ਸੀ ਅੱਜ ਤੇ, ਬਾਜ਼ਾਰ ਦੀ ਤੇ ਖੱ ੱਟੀ-ਖੱਟੀ ਹੁੰਦੀ ਨਾ, ਉਸਰਾਂ ਦੀ ਖੱਟੀ-ਖੱਟੀ ਘੜੀ ਬਣੀ ਸੀ, ਇਸ ਤਰ੍ਹਾਂ ਲੰਗਰ ਦਾ ਸਵਾਦ ਆਉਂਦਾ, ਵੈਸੇ ਹੋਰ ਦੱਸੋ?
ਹਾਂਜੀ?
ਅ, ਹੋਰ ਤੁਸੀਂ ਕੀ ਕਰ ਰਹੇ ਸੀ?
ਬਸ ਕੁਛ ਨੀ ਰੋਟੀ ਖਾਣ ਲੱਗੇ ਸੀ।
ਅੱਛ ਕਯਾ। ਅਸੀ ਤੇ ਅਜੇ ਬਣਾਨੀ ਏ ਮੌਸਮ ਹਾਂ ਮੋਟੀ ਬਣਾਣੀ ਏ ਅਜੇ ਬਸ ਉਹ ਪਾਠ ਹਾਂਦਾ ਦਾ ਸੀ ਬਸ, ਪਾਠ ਖਤਮ ਹੋਇਆ ਤੇ ਹੁਣ ਕਰਨ ਲੱਗੀ ਸਾਂ ਮੈਂ ਕਿਹਾ ਚੱਲ ਰੋਟੀ ਬਣਾਵਾਂ ਤੇ ਦਾਲ ਪਈ ਹੋਈ ਸੀ ਥੋੜੀ ਜੀ। ਮੌਸਮ, ਠੀਕ ਸੀ ਅੱਜ ਤੇ।
ਅੱਜ ਤੇ ਠੰਡਾ ਹੋਯਾ ਦੈ ਅੱਜ ਤੇ ਬਾਰਿਸ਼ ਆਈ ਯੇ ਬੜੀ।
ਹਮ ਅੱਜ ਹੁਣ ਸਾਡੇ ਏਥੇ ਬਾਰਿਸ਼ ਤੇ ਨੀ ਆਈ ਚਾਹੇ ਮੌਸਮ ਲੇਕਿਨ ਠੀਕ ਸੀ, ਥੋੜੀ- ਥੋੜੀ ਬਾਰਿਸ਼ ਆਈ ਸੀ। ਹੋਰ ਏਹ ਤੇ ਬਹੁਤ ਗਰਬ ਹੈ। ਨਾ ਸਾਡੇ ਏਧਰ ਕੋਈ ਨੀ ਆਈ ਬਾਰਿਸ਼।
ਠੰਡਾ ਮੌਸਮ।
ਹਮ ਹੈ ਦਰਮੀ ਤੇ ਹੈ ਲੇਕਿਨ ਪਰ ਜਿਸਰਾ ਬੜੀ ਜ਼ਿਆਦਾ ਗਰਮੀ ਹੁੰਦੀ ਨਾ ਉਸਰਾ ਦੀ ਨੀ ਹੈ।
ਤਰ੍ਹਾਂ ਹੁਣ ਇਹ ਗਰਮੀ ਇੰਨੀ ਗਰਮੀ ਕੱਲ ਪੈਣੀ ਹੈ
ਹਾਂ ਹੋਰ ਗਰ ਗਮੀਆਂ ਚ ਤੁਸੀ ਘੁੰਮਣ- ਘੁੰਮਣ ਨੀ ਗਏ ਕਿਧਰੇ।
ਘੁੰਮਨ ਤੇ ਨੀ ਗਏ ਇਸ ਵਾਰ।
ਅੱਛਾ ਹਾ। ਨਾਲੇ ਮੈਂ ਕੱਲੇ ਪਿੱਛੋਂ ਫੇਰ ਰੋਟੀ ਦੀ ਦਿੱਕਤ ਹੁੰਦੀ ਏ ਨਾ, ਕੋਈ ਬਣਾਣ ਵਾਲਾ ਨੀ ਹੈ।
ਫੇਰ ਇਸ ਕਰਕੇ ਮੈਂ ਨੀ ਜਾਦਾ ਨਿਕਲ ਸਕਦੀ, ਅਸੀਂ ਗਏ ਸੀ ਹਜ਼ੂਰ ਸਾਹਬ ਗਏ ਸੀ ਅਸੀ।
ਅੱਛਾ।
ਹਾਂ। ਫੇਰ ਉਥੇ ਪਿੱਛੋਂ ਕਿਸੇ ਨੂੰ ਛੋੜ ਕੇ ਗਈ ਸੀ, ਰੋਟੀ ਰੁਟੀ ਵਾਸਤੇ।
ਹਮ।
ਬਸ ਫੇਰ ਉਥੇ ਗਏ ਉਥੇ ਬਿਲਕੁਲ ਦਸ ਦਿਨ ਇੰਨਾ ਆਰਾਮ ਨਾਲ ਨਿਕਲਿਆ ਕਿ ਪਿੱਛੇ ਘਰ ਦੀ ਯਾਦ ਈ ਨੀ ਆਈ। ਬਿਲਕੁਲ ਵੀ ਕੋਈ ਰੋਟੀ ਪਾਣੀ ਵਾਸਤੇ ਹੋਰ ਬਹੁਤ ਵਧੀਆ ਦਰਸ਼ਨ ਕਰਕੇ ਆਈ ਓਥੇ, ਸਾਰੀ। ਹਮ, ਸਾਰੀ ਸੰਗਤ ਨਾਲ ਗਏ ਸੀ, ਅਸੀ ਆਪਣੀ ਪੂਰੀ ਹਾਂ, ਬੋਤ ਸੰਗਤ ਸੀ ਉਥੇ ਬਹੁਤ ਵਧੀਆ, ਮਤਲਬ ਕਿ ਗੁਰਦੁਆਰੇ ਬਹੁਤ ਵਧੀਯਾ ਹੈਗੇ ਨੇ ਉੱਥੇ ਸਾਰੇ ਬੋਤ ਹਾਂ। ਗੁਰਦੁਆਰੇ ਵਧੀਆ ਨੇ ਇਸ ਰਾ ਬਾਹਰ ਅਸੀਂ ਜਾਂਨੇ ਆਂ ਅੱਗੇ ਨਾਨਕ ਚੀਰਾ ਹੈਗਾ ਵੇ। ਉਸ ਤੋਂ ਅੱਗੇ ਹੋਰ ਬੱਸ ਚ ਬਹਿ ਕੇ ਗਏ ਅਗਲੇ ਦਿਨ ਫੇਰ। ਤਿੰਨ ਦਿਨ ਤੇ ਅਸੀਂ ਇਸ ਰਾਂ ਹੀ ਜਾਂਦੇ ਰੇ ਮਤਲਬ ਕਿ ਰੋਜ਼ ਦਰਸ਼ਨ ਕਰਨ ਜਾਂਦੇ ਸੀ।
ਪੰਜ ਛੇ ਦਿਨ ਤੇ ਤਾਨੂੰ ਲੱਗ ਗੇ ਹੋਨਗੇ?
ਹਾਂ ਪੰਜ ਪੰਜ ਛੇ ਦਿਨ ਸਾਨੂੰ ਉਥੇ ਲੱਗ ਗਏ ਸੀ, ਬਾਕੀ ਦੋ ਦਿਨ ਆਣ ਤੇ ਦੋ ਦਿਨ ਜਾਣ।
ਹਾਂ।
ਦਸ ਦਿਨ ਪੂਰੇ ਲਗ ਗੇ ਸੀ ਹੋ ਹੂੰ-ਹੂੰ ਸੋਚਦੇ ਪੇ ਸੀ ਕਿਧਰੇ ਹੋਰ ਜਾਣ ਵਾਸਤੇ ਕਰਦੇ ਪੇ ਸੀ। ਪਲਾਨ ਬਈ। ਤੇ ਮਨੀਕਰਨ ਨੀ ਦੇਖਿਆ ਅਸੀ, ਫਿਰ ਮਨੀਕਰਨ ਹੋ ਕੇ ਆਈ ਆ, ਹਾਂ। ਨਈ ਹਜੇ ਨੀ ਗਏ ਅਸੀਂ ਪਲਾਨ ਕਰਦੇ ਪਏ ਹਜੇ ਜਾਵਾਂਗੇ। ਲੇਕਿਨ ਐ ਗਰਮੀਆ ਚ ਤਾਂ ਬਿਲਕੁੱਲ ਨਈ। ਜਦੋਂ ਥੋੜ੍ਹਾ ਮੌਸਮ ਠੀਕ ਹੋਏਗਾ। ਤੇ ਫੇਰ ਵੇਖਾਂਗੇ ਜਾਵਾਂਗੇ, ਹਾਂ ਨਾ-ਨਾ ਹਾਂ ਗਰਮੀ ਬੋ ਜਾਦਾ ਹੈਗੀ ਏ। ਕਾਰ ਵਿਚ ਈ ਬੰਦਾ ਠੀਕ ਏ ਬਾਰ ਨਿਕਲ ਕੇ ਬਿਮਾਰ ਥੋੜ੍ਹੀ ਹੋਣਾ।
ਹਾਂ।
ਹੋਰ
ਹੋਰ? ਤੁਸੀਂ ਨੀ ਗਏ ਕਿਧਰੇ ਕੋਈ ਗੁਰਦੁਆਰੇ ਚ ਦਰਸ਼ਨ ਦੁਰਸ਼ਨ
ਅਸੀਂ ਤੇ ਉੱਥੇ ਗਏ ਸੀ ਹੇਮਕੁੰਡ।
ਅੱਛਾ।
ਹਾਂਜੀ ਉੱਥੇ ਵੀ ਆਰਾਮ ਨਾਲ ਪੰਜ ਛੇ ਦਿਨ ਲਗ ਗਏ ਸੀ।
ਹਾਂ ਅਸੀਂ ਵੀ ਜਦੋਂ ਗਏ ਸੀ ਨਾ ਹੇਮਕੁੰਟ ਸੈਬ ਸਾਡੇ ਉਦੋਂ ਵੀ ਦਸ ਦਿਨ ਲੱਗੇ ਸੀ। ਕਿਉਂਕਿ ਯਾਤਰਾ ਨਾਲ ਜਾਓ ਨਾ ਤੇ ਫਿਰ ਜਾਦਾ ਟਾਈਮ ਲੱਗਦਾ ਹੈਗਾ ਵੇ ਜਿਸ ਤਰ੍ਹਾਂ ਹੁਣ ਕਈ ਅੱਜ ਕੱਲ੍ਹ ਮੁੰਡੇ ਜਾਂਦੇ ਨੇ ਬਾਈਕਾਂ ਦੇ ਉੱਪਰ ਤੇ ਓ ਤੇ ਚਾਰ ਪੰਜ ਦਿਨਾਂ ਚ ਹੋ ਕੇ ਵਾਪ ਫਸਾ ਦਿੰਦੇ ਨੇ ਤੇ ਅਗਰ ਸੰਗਤ ਦੇ ਨ ਹਾਂ।
ਅਸੀਂ ਤੇ ਹੇਮਕੁੰਡ ਗਏ ਸੀ ਨਾ ਉੱਥੇ ਤੇ ਇੱਕ ਦਿਨ ਹੇਮਕੁੰਡ ਲਾਇਆ ਉੱਥੇ ਵੀ ਬੜੇ ਵਧੀਆ ਦਰਸ਼ਨ ਹੋਏ ਦੋ ਚਾਰ ਦਿਨ ਓ ਥੇ ਦੋ ਦਿਨ ਉੱਥੇ ਲੱਗੇ ਨੇ ਫੇਰ ਬਦਰੀਨਾਥ ਗਏ। ਬਦਰੀਨਾਥ ਵੀ ਬੜੇ ਵਧੀਆ ਦਰਸ਼ਨ ਹੋਏ। ਰਿਸ਼ਕੇਸ਼ ਗਏ।
ਹੂੰ।
ਹੋਰ-ਹੋਰ ਮਾਨਾ ਵੀਲੇਜ ਗਏ।
ਅੱਛਾ, ਅਸੀਂ ਓ ਨੀ ਦੇਖਿਆ ਦਾ। ਮਾਨਾ ਵੀਲੇਜ ਅਸੀਂ ਨੀ ਸੀਗੇ ਉਦੋਂ ਓ ਲੈ ਕੇ ਈ ਨੀ ਸੀਗੇ ਸਾਨੂੰ। ਫਿਰ ਕੈਂਦੇ ਅਸੀ ਐਂ। ਹਾਂ, ਨਈ ਅਸੀਂ ਓ ਨੀ ਦੇਖਿਆ ਵਾ, ਅਸੀਂ ਓਦੇ ਬੱਦਲ ਚ ਸਾਨੂੰ ਓਥੇ ਲੈਗੇ ਸਨ। ਓਥੇ ਅ ਦੇਹਰਾਦੂਨ ਤੋਂ ਅ ਅੱਗੇ ਹੈਗਾ ਸੀ ਓਥ ਥੇ ਮਨਸੂਰੀ ਮਨਸੂਰੀ ਮਨਸੂਰੀ ਗਏ ਸੀ, ਹੂੰ
ਜਿਵੇਂ ਬਦਰੀਨਾਥ ਏ, ਜਿਵੇਂ ਮਨੀਕਰਨ ਇੱਕ ਪਾਸੇ ਗਰਮ ਪਾਣੀ ਇੱ ਕ ਪਾਸੇ ਠੰਡਾ, ਓਂਜ ਈ ਬਦਰੀਨਾਥ ਸੇਮ ਏ।
ਵੀਨ ਜਾਈਏ ਹਾਂ। ਕੁੰਡ ਬਣਿਆ ਦਾ ਵੇ, ਬਿਲਕੁੱਲ ਗਰਮ-ਗਰਮ ਪਾਣੀ ਆਂਦੈ ਓਦੇ ਚੋਂ।
ਅਸੀਂ ਗਏ ਸੀ ਨਾ ਓਥੇ ਦਰਬਾਰ ਬੰਦ ਹੋ ਗਿਆ ਸੀ, ਫਿਰ ਅਸੀਂ ਮੱਥਾ ਟੇਕ ਨੀ ਪਾਏ ਬਦਰੀਨਾਥ।
ਹੂੰ।
ਏਕ ਪਾਸੇ ਗਰਮ-ਗਰਮ ਪਾਣੀ ਚੋ ਐਜ ਬਾਲੇ ਨਿਕਲਣ ਨਾਇਆ ਨਾ ਜਾਵੇ।
ਹੂ, ਐਸਰ੍ਹਾਂ ਈ ਕੈਂਦੇ ਮਨੀਕਰਨ ਹੁੰਦਾ ਏ, ਲੇਕਿਨ ਮਨੀਕਰਨ ਅਸੀਂ ਕਦੀ ਗਏ ਨੀ ਦੇਖਿਆ ਨੀ ਹੋਇਆ, ਹੂੰ।
ਹਜ਼ੂਰ ਸੈਬ ਗਏ ਸੀ ਉੱਥੇ ਮਨਸੂਰੀ ਵੀ।
ਹਾਂ ਜਦੋਂ ਮਨਸੂਰੀ ਤੇ ਤਾਂ ਗਏ ਸੀ ਨਾ ਜਦੋਂ ਜਦੋਂ ਅਸੀਂ ਹੇਮਕੁੰਟ ਸਾਹਿਬ ਗਏ ਸਾ ਨਾ ਅਸੀਂ ਤਾਂ ਗਏ ਸੀ ਉਧਰੋਂ ਵੀ ਦੇਹਰਾਦੂਨ, ਮਨਸੂਰੀ
ਹੇਮਕੁੰਡ ਵੀ ਬੜੇ ਵਧੀਆ ਦਰਸ਼ਨ ਹੋ ਗਏ। ਮਤਲਬ ਕਿ ਬੜੇ ਲੰਬੇ ਲੰਬੇ ਰਸਤੇ ਬਣਾ ਤੇ ਨਹੀਂ ਤਾਂ
ਹਾਂ-ਹਾਂ-ਹਾਂ ਜਦੋਂ ਅਸੀਂ ਗਏ ਸੀ ਫੇਰ ਵੀ ਠੀਕ ਸੀ ਮਤਲਬ ਕਿ ਨਾ ਜ਼ਿਆਦਾ ਉਹ ਨਵੇਂ-ਨਵੇਂ ਰਸਤੇ ਕੱਢੀ ਜਾਂਦੇ ਪਏ ਨੇ ਨਾ ਤੇ ਉਹ ਜ਼ਿਆਦਾਸ ਹੂੰ-ਹੂੰ-ਹੂੰ-ਹੂੰ
ਔਰ ਉਹ ਜੋ ਪੁਰਾਣੇ ਰਸਤੇ ਸੀ ਉਹ ਤੋੜਤੇ ਨੇ ਸਾਰੇ।
ਸਾਨੂੰ ਗਿਆ ਵੀ ਕਮ ਸੇ ਕਮ ਪੰਦਰਾਂ ਸਾਲ ਹੋ ਗਏ ਨੇ। ਅਸੀਂ ਜਦੋਂ ਗਏ ਸੀ ਹਾਂ ਤੇ ਹੁਣ ਤੇ ਬਸ ਹੂਣ ਹਾਂ ਹਾਂ ਅਤੇ ਹੁਣ ਜਿਉਂ ਜਿਉਂ ਅੱਗੇ ਟੈਕਨੋਲੋਜੀ ਕੰਮ ਕਰੀ ਜਾਂਦੀ ਅੱਗੋਂ ਨਵੇਂ ਨਵੇਂ ਰਸਤੇ ਖੋਜ ਹੋਰ ਨਿਕਲੀ ਜਾਂਦੀ ਪਈ ਐ। ਬਾਕੀ ਵਧੀਆ ਦਰਸ਼ਨ ਕਰਨ ਤੇ ਆ ਆਨੰਦ ਈ ਵੱਖਰਾ ਹੈਗਾ ਵੇ ਜਾਓ ਉਧਰ ਵੱਖਰਾ ਹੋਰ ਦਰਬਾਰ ਸਾਹਿਬ ਜਾਓ ਹਾਂ ਬਾ ਉੱਪਰ-ਉੱਪਰ ਹਦੀ ਏ ਉੱਪਰ ਹੁੰਦੀ ਏ ਠੰਡ ਤੇ ਥੱਲੇ ਗੋਬਿੰਦ ਘਾਟ ਤੋਂ ਉੱਤੋਂ ਸ਼ੁਰੂ ਹੋ ਜਾਂਦੀ ਏ
ਹਾਂ ਸਾਨੂੰ ਗੋਬਿੰਦ ਘਾਟ ਮਤਲਬ ਕਿ ਗੋਬਿੰਦ ਘਾਟ ਥੋੜ੍ਹੀ ਥੋੜ੍ਹੀ ਠੰਡ ਹੈ ਗੀ ਤੇ ਗੋਵਿੰਦਾਮ ਤੋਂ ਬੜੀ ਤੇਜ਼ ਥੰਡ ਸੀ ਤੇ ਜੈ ਜੈ ਟਕ ਪਾਕੇ ਗਏ ਸੀ
ਹਦੀ ਏ ਪੂਰੀ ਬਰਫ਼
ਜੈਕੇਟ ਪਾ ਕੇ ਗਏ ਸੀ ਅਸੀ ਤੈ ਉੱਤੇ ਓਧਰ ਵੀ ਬੜਾ ਠੰਡਾ ਪਾਣੀ ਸੀ ਸਲੋਵਰ ਦਾ।
ਹੂੰ ਜਦੋਂ ਅਸੀਂ ਗਏ ਸੀ ਪੂਰੀ ਬਰਫ਼ ਜੰਮੀ ਦੀ ਸੀ ਸਰੋਵਰ ਵਿੱਚ। ਆਪਾਂ ਬਿਲਕੁਲ ਬਰਫ਼ ਨੂੰ ਹਟਾ ਕੇ ਤੇ ਅਸੀਂ ਤਾਂ ਉੱਥੇ ਸਰੋਵਰ ਚ ਇਸ਼ਨਾਨ ਕੀਤਾ ਸੀ ਕਈ ਤੇ ਕਿੰਨੀਆਂ ਕਿੰਨੀਆਂ ਡੁਕੀਆਂ ਲਗਾਉਂਦੇ ਸੀ ਬੜੀ ਕੋਸ਼ਿਸ਼ ਕੀਤੀ ਬਸ ਬਸ ਮੂੰਹ ਤੇ ਗਿਆ ਈ ਨੀ ਪਾਣੀ ਵਿੱਚ ਬਸ ਥੋੜ੍ਹੀ ਜਹੀ ਡੁਬਕੀ ਲਗਾਈ
ਨਹੀਂ ਹੁਣ ਮਤਲਬ ਬਰਫ਼ ਹੋਣ ਬਰਫ਼ ਨਹੀਂ ਸੀ ਹੋਣ ਤਾਂ ਸਿੰਪਲ ਪਾਣੀ ਸੀ ਪਰ ਹੈਗਾ ਬੜਾ ਠੰਡਾ ਸੀ।
ਹੂੰ ਹੂੰ ਅਸੀ ਜਦੋਂ ਗਏ ਸੀ ਉਦੋਂ ਬਰਫ਼ ਸੀ ਔਰ ਬਹੁਤ ਜ਼ਿਆਦਾ ਧੁੰਦ ਸੀ। ਸਾਨੂੰ ਕੁਛ ਨੀ ਦਿਖਿਆ ਉੱਪਰ ਜਿਸ ਤਰ੍ਹਾਂ ਕਈ ਕਹਿੰਦੇ ਨਾ ਉੱਥੇ ਪੰਜ ਨਿਸ਼ਾਨ ਸਾਹਿਬ ਦਿ ਖਦੇ ਨੇ ਲਛਮਣ ਦਾ ਮੰਦਿਰ ਏ ਜਦੋਂ ਅਸੀਂ ਗਏ ਸੀ ਉਦੋਂ ਸਾਨੂੰ ਕੁਛ ਨਹੀਂ ਵਿਖਆ ਨਾ ਲਛਮਣ ਦਾ ਮੰਦਿਰ ਦਿਖਿਆ ਹੋਵੇ ਕਿਉਂਕਿ ਧੁੰਦ ਆ ਜਾਂਦੀ ਨਾ ਜਦੋਂ ਉਹ ਫੇਿਮਰ ਸਾਰੇ ਪਹਾੜ ਕਵਰ ਹੋ ਜਾਂਦੇ ਨੇ। ਕੋਲ ਖੜਾ ਹੌਇਆ ਬੰਦਾ ਵੀ ਨੀ ਦਿਖਦਾ ਤੇ
ਪਹਿਲੇ ਆ ਗਏ ਬਾਅਦ ਚ ਤੇ ਹੁਣ ਬੜੇ ਪਹਾੜ ਡਿੱਗਦੇ ਪਏ ਨੇ ਬਦਰੀ ਨਾਥ ਵੀ ਡਿੱਗੇ ਨੇ ਹੁਣ ਦੋ ਦਿਨ, ਤੇ ਹੇਮਕੁੰਡ ਵੀ ਡਿੱਗਿਆ ਸੀ ਸ਼ੁਕਰ ਐ, ਪਹਿਲੇ ਆਗੇ ਆਂ।
ਹਾਂ, ਇਹ ਬਰਸਾਤਾਂ ਹੋ ਜਾਂਦੀਆਂ ਨਾ, ਫੇਰ ਪਾਹਾੜ ਕੱਚੇ ਹੋ ਜਾਂਦੇ ਨੇ ਬਰਸਾ ਸਾਤਾਂ ਵਿੱਚ, ਜਦੋਂ ਬਰਫ਼ ਪਿੰਗਲਦੀ ਏ, ਤੇ ਬਰ ਪਹਾੜ ਰੋਕ ਕੇ ਰੱਖਦੀ ਏ, ਫਿਰ ਜਦੋਂ ਬਰਫ਼ ਪਿੰਘਲਦੀ ਏ ਨਾ, ਤੇ ਫਿਰ ਉਸ ਤੋਂ ਬਾਅਦ ਪਹਾੜ ਗਿਰਨੇ ਸ਼ੁਰੂ ਹੋ ਜਾਂਦੇ ਨੇ। ਤੇ ਬਹੁਤ ਜ਼ਿਆਦਾ ਡਰ ਲੱਗਦੈ, ਸਿੰਗਲ-ਸਿੰਗਲ ਰੋਡ ਹੁੰਦੇ ਨੇ। ਆਣ-ਜਾਣ ਦੀ, ਬੱਸ ਵਿੱਚ ਬਹਿਕੇ ਤੇ ਹੋਰ ਜ਼ਿਆਦਾ ਡਰ ਲੱਗਦੀ ਏ, ਐਂ ਲੱਗਦਾ ਇਸਰਾ ਬੱਸ ਪੂਰੀ ਖਾਈ ਦੇ ਉੱਪਰ
ਹੂੰ, ਮਤਲਬ ਕਿ ਬਿਲਕੁਲ ਸਿੱਧਾ ਰਸਤਾ ਹੈਗਾ, ਇੱਧਰ। ਦੋਨੋ ਸਾਈਡ ਖਾਈ ਹੈਗੀ ਏ।
ਹਾਂ, ਦੋਨੋ ਸਾਈਡ ਖਾਈ ਹੁੰਦੀ ਏ, ਇੱਕ ਪਾਸੇ ਪਹਾੜ ਇੱਕ ਪਾਸੇ ਖਾਈ। ਬਹੁਤ ਜ਼ਿਆਦਾ ਡਰ ਲੱਗਦੈ। ਚਲਦੇ-ਚਲਦੇ, ਬਸ ਵਾਹਿਗੁਰੂ-ਵਾਹਿਗੁਰੂ ਕਰਕੇ ਜਾਓ। ਉੱਥੇ ਤੇ, ਬਸ ਬਾਬਾ ਜੀ ਦਾ ਇਨਾਮ ਯਾਦ ਰੱਖੋ, ਤੇ ਯਾਤਰਾ, ਸੌਖੀ ਹੋ ਜਾਂਦੀ ਏ।
ਵਾਹਿਗੁਰੂ ਕਰਦੇ-ਕਰਦੇ, ਉੱਤੇ ਗਏ ਅਸੀ ਤੇ।
ਹੋਰ, ਬਹੁਤ ਵਧੀਆ।
ਬੜੀ ਮੁਸ਼ਕਿਲ ਚੜੇ ਆਂ ਬਸ, ਦਰਸ਼ਨ ਤੇ ਵਧੀਆ ਹੋਏ ਨੇ।
ਹਾਂ, ਦਰਸ਼ਨ ਬਾਬਾ ਕਰਾਨ ਵਾਲਾ ਹੈਗਾ, ਵੀ ਬੰਦਾ ਕਈ ਕਹਿੰਦੇ ਨਾ, ਮੈਂ ਤੇ ਚੜ੍ਹ ਜਾਂਗੀ, ਮੈਂ ਤੇ ਕੋਈ ਨੀ ਮੈਂ ਤੇ ਚੜ੍ਹ ਜਾਂਗੀ, ਬਸ ਜਿਹੜਾ ਬੰਦਾ ਕਹਿੰਦੇ ਨਾ, ਮੈਂ ਤੇ ਚੜ ਜਵਾਂਗੀ ਬਸ ਫਿਰ ਉਹੀ ਬੰਦਾ ਰਹਿ ਜਾਂਦਾ ਹੈ ਬਸ। ਓਹੀ ਨੀ ਚੜ ਪਾਂਦਾ। ਨਹੀਂ ਤੇ ਜ ਬਾਬੇ ਦਾ ਨਾਮ ਲੈਕੇ ਚੱਲੀਏ ਨਾ ਬਾਬਾ, ਤੂੰ ਹੀ ਏ ਪਾਰ ਲੰਘਾਣ ਵਾਲਾ, ਤੁਸੀਂ ਓਈ ਲੈਕੇ ਜਾਣਾ ਹੈ, ਮੈਂ ਠੀਕ ਏ ਜੀ, ਠੀਕ ਏ ਜੀ, ਸਤਿ ਸ਼੍ਰੀ ਅਕਾਲ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ।